ਹਾਂਜੀ ਸਤਿ ਸ੍ਰੀ ਅਕਾਲ।
ਹਾਜੀ ਹੋਰ ਕੀ ਹਾਲ ਚਾਲ ਹੈ।
ਵਧੀਆ ਤੁਸੀਂ ਸੁਣਾਓ ਠੀਕ ਹੋ।
ਹਾਂਜੀ ਮੈਂ ਵੀ ਠੀਕ ਹਾਂ ਹੋ ਸਿਹਤ ਕੀਦਾ-
ਮੈਂ- ਬਸ ਠੀਕ ਆ ਸਿਹਤ ਵੀ ਠੀਕ ਹੈ। ਮੈਂ ਤੁਹਾਨੂੰ ਫੋਨ ਕੀਤਾ ਸੀ ਮੈਨੂੰ ਨਾ ਪਹਿਲੇ ਮੈਨ ਤੁਹਾਨੂੰ ਲੱਗਦਾ ਸ਼ਾਇਦ ਕੋਈ ਪਿੱਛੇ ਦੀ ਸਹੀ ਏ-
ਹਾਂਜੀ ਹਾਂਜੀ ਬਚਨਾ ਇਹਨਾਂ ਦੇ ਮਾਮੇ ਜਾਂ ਮੁੰਡੇ ਦਾ ਫੋਨ ਆਉਂਦਾ ਪਿਆ
ਅੱਛਾ ਅੱਛਾ ਕੋਈ ਨੀ ਕੋਈ ਨੀ ਥੋੜੀ ਦੇਰ ਮੇਰੇ ਨਾਲ ਗੱਲ ਕਰਲੋ ਫੇਰ ਤੁਸੀ
ਹਾਂ ਤ ਵੀ ਕੱਟ ਰਹੀਓ ਬਾਰ- ਬਾਰ ਕਰ ਰਹੇ ਨੇ ਮੈਨੂੰ ਸੁਣਨਾ ਪੈਣਾ ਕੋਈ- ਕੋਈ ਗੱਲ ਤਾਂ ਨਹੀ ਹੈ।
ਹਾਏ- ਹਾਏ ਕੋਲ ਖ਼ਰਾਬ ਹੋ ਜਾਣੀ ਹੈ।
ਇੱਕ ਸੈਕਿੰਡ ਰੁਕ ਜਾਓ ਹੈਲੋ-
ਹੈਲੋ ਹਾਂਜੀ -ਹਾਂਜੀ ਹਾਂਜੀ ਸਭ ਠੀਕ ਹੈ। ਨਾ-
ਠੀਕ ਹੈ। ਉਹ ਬਸ ਉਹ ਪੁੱਛ ਰਹੇ ਸੀ ਹਸਬੈਂਡ ਬਾਰੇ ਪੁੱਛ ਰਹੇ ਸੀ
ਅੱਛਾ ਅੱਛਾ ਰੋਟੀ ਕੀ ਬਣਾਈ ਤੁਸੀ ਖਾਲੀ ਰੋਟੀ
ਹਾਂ ਰੋਟੀ ਖਾਲੀ ਅੱਜ ਨਾ ਬਰਡੇ ਸੀ ਇਹਨਾਂ ਦੇ ਦੀ ਜਠਾਨੀ ਦੇ ਬੇਟੇ ਦਾ, ਤੇ ਉਹਨਾਂ ਨੇ ਉਹ ਕੇਕ ਵਗੈਰਾ ਕਟਿਆ ਸੀ ਫਿਰ ਤੇ ਚੌਮਿਨ ਸਪਰਿੰਗ ਰੋਲ ਵਗੈਰਾ ਮੰਗਾਏ ਸੀ ਉਹ ਖਾਧ ਪੇਟ ਹੈਵੀ ਹੋਇਆ।
ਆ ਹੋ ਜਾਂਦਾ ਹੈ ਚੀਜ਼ਾਂ ਹੈਵੀ ਹੋ ਜਾਂਦੀਆਂ।
ਖਾਧਾ ਪੇਟ ਫੁੱਲ ਹੋਇਆ ਰਿਹਾ। ਚਮਚੇ ਬਸ ਲੇਟੇ ਹੋਏ ਹੁਣ ਬੱਚਿਆਂ ਨੂੰ ਸੁਵਾ ਸਵੂ ਕੇ ਅਰਾਮ ਨਾਲ ਬੈਠੇ ਹੋਏ ਸੀ।
ਤਾਂ ਹੀ ਉਹ ਗੱਲ ਹੋ ਪਾਨ ਵੰਨਾ ਬੱਚੇ ਪਿੱਛੋਂ ਦੀ ਵਾਜਾਂ ਈ ਏਡੀਆਂ ਮਾਰਦੇ ਨੇ ਆ ਕੇ ਇੰਨਾ ਡਿਸਟਰਬ ਕਰਦੇ ਹੈਗੇ ਨੇ ਹੂੰ, ਹੋਰ ਸਭ ਠੀਕ ਹੈ ਬਾਕੀ ਘਰ
ਹਾਂਜੀ ਸਭ ਠੀਕ ਹੈ।
ਮੈਂ ਤੁਹਾਨੂੰ ਫੋਨ ਕੀਤਾ ਸੀ। ਨਾ ਮੇ ਮੇਰੀ ਬ ਮੇਰੇ ਬੇਟੇ ਦਾ ਨਾ ਫੰਕਸ਼ਨ ਹੈਗਾ ਸਕੂਲ ਚ ਐਨਲ ਫੰਕਸ਼ਨ ਹੈ।
ਹਾਂਜੀ ਹਾਂਜੀ,
ਵਸ ਕੀਤਾ ਸੀ ਮੈਂ ਕਿਹਾ ਮੈਨੂੰ ਦੱਸੋ ਥੋੜਾ ਨਾ ਉਹਨਾਂ ਨੇ ਐਕਚੁਲੀ ਕੀ ਕੀਤਾ ਉਹ ਕਹਿੰਦੇ ਪਏ ਨੇ ਕਿ ਉਹਨਾਂ ਨੇ ਵਨ ਵੀਕ ਦਿੱਤਾ ਸਾਨੂੰ ਕਿ ਤੁਸੀਂ ਸੋਚ ਲਓ ਕਿ ਤੁਸੀਂ ਕਿਹੜੀ ਥੀਮ ਉੱਪਰ ਬੱਚੇ ਨੂੰ ਡਾਂਸ ਕਰਵਾਣਾ ਚਾਹੁੰਦੇ ਹੋ ਜਾਂ ਕੀ ਕਰਵਾਣਾ ਚਾਹੁੰਦੇ ਹੋ ਕੋਈ ਪਲੇਅ ਕਰਵਾਣੇ ਜਾਂ- ਕੀ ਕਰਵਾਣਾ, ਉਹਨਾਂ ਨੇ ਸਾਨੂੰ ਦੇ ਦਿੱਤਾ ਕਹਿੰਦੇ ਕਿ ਤੁਹਾਨੂੰ ਨਹੀਂ ਸਮਝ ਆਦੀ ਫੇਰ ਅਸੀਂ ਤੁਹਾਨੂੰ ਸੁਜੈਸਟ ਕਰ ਦਾਂਗੇ ਕਿ ਚਲੋ ਤੁਸੀਂ ਇਹ ਕਰਵਾ ਲੋ ਤੇ ਮੈਂ ਕਿਹਾ ਅ ਥੋੜਾ ਮੈਂ ਹੀ ਦੇਖ ਲਾ ਗੀ,
ਹੂੰ ਤੇ ਫੇਰ ਤੁਸੀਂ ਕੀ ਸੋਚਿਆ ਕੀ ਕਰਵਾਣਾ, ਚਾਦੇ ਔ,
ਮੈਨੂੰ ਨਾ ਸਮਝ ਨੀ ਆ ਰਹੇ ਮੈਂ ਕੀ ਕਰਾਵਾਂ ਬੱਚੇ ਨੂੰ ਉਹਨੂੰ ਨਾ ਭੰਗੜਾ ਆਦਾ ਬੜਾ ਸੋਹਣਾ ਪਾਣਾ ਤੇ ਸੋਚ ਰਹੀ ਸੀ। ਕਿ ਮੈਂ ਤੁਹਾਨੂੰ ਭੰਗੜਾ ਪਾਵਾਦਾ,
ਹਾਂ ਭੰਗੜਾ ਵੀ ਠੀਕ ਹੈ ਬੈਸੇ ਬੱਚੇ ਨੂੰ ਨਾ ਆਪਣੇ ਕਲਚਰ ਦੇ ਹਿਸਾਬ ਨਾਲ ਹੀ ਇੱਕ ਚੀਜ਼ ਕਰਵਾਣੀ ਚਾਹੀਦੀ ਹੈ, ਕਿਉ ਸਾਡਡੀ ਕਲਚਰ ਵੀ ਪੰਜਾਬੀ ਹੈਗੀ। ਤੇ ਸਾਨੂੰ ਬੱਚੇ ਦੇ ਬੱਚੇ ਨੂੰ ਵੀ, ਪੰਜਾਬ ਏਦਾਂ ਪੰਜਾਬੀ ਸੌਂਗਾਂ ਤੇ ਹੀ ਅ ਗਾਣਿਆਂ ਤੇ ਕਰਵਾ। ਉਹਨਾਂ ਨੂੰ ਸਮਝ ਆਵੇ ਅਸੀਂ ਦੂਸਰੇ ਗਾਣਿਆਂ ਤੇ ਕਰਵਾ ਦਿੰਦੇ ਹਾਂ ਪਰ ਬੱਚੇ ਨਾ ਇਹ ਫੇਰ ਉਸ ਹਿਸਾਬ ਦੇ ਨਾਲ ਹੀ ਚੱਲਦੇ ਨੇ ਫਿਰ ਉਹਨਾਂ ਥੋੜ੍ਹੀ ਨਾ ਪੰਜਾਬੀ ਸੱਭਿਆਚਾਰ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ। ਹੁਣ ਅੱਜ ਕੱਲ ਮੈਂ ਇੱਕ ਵੇਖ ਰਹੀ ਸੀ ਸ਼ੋਅ ਵੇਖ ਰਹੀ ਸੀ। ਉਹਦੇ ਵਿੱਚ ਦੱਸਦੇ ਹੋਏ ਸੀ, ਕਿ ਉਹਨੇ ਮਤਲਬ ਇੱਕ ਕੁੜੀ ਸੀ। ਅਤੇ ਉਹਨੇ ਆਪਣੇ ਮਤਲਬ ਮਤਲਬ ਉਹਨੇ ਆਪਣੇ ਪਾਪਾ ਦੀ ਮਤਲਬ ਪਿਓ ਦੀ ਪੱਗ ਦੀ ਲਾਜ ਪਿੱਛੇ ਇੱਕ ਐਡੇ ਸੋਨਾ ਉਹਨੇ ਮਤਲਬ ਗਾਣਾ ਰੱਖਿਆ। ਕਿ ਓਦਾ ਮਤਲਬ ਓਨੇ ਪ੍ਰੇ ਦਿਖਾਇਆ ਆਪਣੇ ਮਾਂ ਪਿਓ ਨੂੰ, ਕਿ ਹਾਰ ਕੇ ਓਦੇ ਮਾਂ ਪਿਓ ਨੂੰ ਓਦੇ ਅੱਗੇ ਚੁੱਕਨਾ ਪਿਆ, ਕਿ ਵਾਕਈ ਤੂੰ ਸਾਡੀ ਇੱਜ਼ਤ ਦੀ ਲਾਜ ਰੱਖ
ਵਾਓ, ਅੱਛਾ, ਅੱਛਾ ਪਲੇ ਵੀ ਵੈਸੇ ਅੱਛਾ ਹੁੰਦਾ ਏ ਨਾ, ਇੱਕ ਪਲੇ ਵਗੈਰਾ ਵੀ
ਤੇ ਉਦੇ ਓਨੇ ਬੜਾ ਵਧੀਆ ਵਧੀਆ ਪ੍ਰੇ ਦਿਖਾਇਆ ਤੇ ਮਤਲਬ ਕਿ ਸਾਰੀ, ਸਾਰੇ ਵੇਖ ਕੇ ਬੜਾ ਖੁਸ਼ ਹੋਏ। ਮਤਲਬ ਕਿ ਏਸ ਤਰਾਂ ਚ ਨਾ ਕੁੱਛ ਇਹਨਾ ਨੂੰ ਪੰਜਾਬੀ ਵਿਚਾਰ ਦੇ ਵਿੱਚੋਂ ਕੁਛ ਕਰੁਵਾਨਾ ਚਾਹੀਦੈ। ਕਿ ਬਹੁਤ ਅੱਜ ਕੱਲ ਬਹੁਤ ਜਾਦਾ ਚੀਜ਼ਾਂ ਚੱਲ ਗੀਆਂ ਨੇ। ਅੱਜ ਕੱਲ ਫੋਨਾ ਦੇ ਵਿੱਚ ਸਭ ਕੁਛ ਦਿਖਾ ਰੇ ਨੇ। ਸਭ ਕੁਛ ਕਾਰਦੇ ਨੇ। ਕਾਲ ਨੂੰ ਉੱਥੋਂ ਵੇਖ ਕੇ ਬੱਚਿਆਂ ਨੂੰ ਪੰਜਾਬੀ ਦੇ ਦਿਖਾਨਾ ਚਾਹੀਦੈ। ਓਥੋਂ ਬੱਚੇ ਬੜਾ ਕੋਛ ਸਿੱਖ ਲੈਂਦੇ ਏ। ਹੁਣ ਤੇ ਕਈ ਬੰਦਿਆਂ ਨੇ ਅਕੈਡਮੀਜ਼ ਖੋਲ ਲਈਆਂ ਵਾ ਭੰਗੜੇ ਦੀਆਂ ਬਚ ਬੱਚੇ ਨੂੰ ਨਈ ਭੰਗੜਾ ਆਂਦਾਸ।
ਮੈਂ ਵੀ ਦੇਖੀ ਸੀ। ਬੜੀ ਸਾਰੀ ਵੀਡੀਓਜ਼ ਆਂਦੇ‌, ਬੱਚੇ ਸਗੋ ਨਾ ਹੁੰਦੇ ਏ ਕਿ ਸਾਨੂੰ ਵੀ ਭੰਗੜਾ ਅਸੀ ਵੀ ਏਦਾ ਈ
ਹੁਨ ਲੇਡੀਜ਼ ਨੇ ਖੋਲ ਲਿਆਂ ਵਾ, ਲੇਡੀਜ਼ ਵੀ ਡਾਂਸ ਸਿਖਾ ਰਿਏ। ਜਿੜੇ ਪੈਲੇ ਸਟੈਪ ਨੀ ਚੱਲਦੇ ਸੀ, ਅੱਜ-ਕੱਲ ਓ ਅੱਡੀ ਵਾਲੇ ਸਟੈਪ ਚੱਲ ਗਏ ਨੇ, ਉ ਸਟੈਪ ਵਾਲੇ ਡਾਂਸ ਮਤਲਬ ਹਰ ਚੀਜ਼ ਨਾ ਫੋਨਾਂ 'ਚ ਪ੍ਰੋਵਾਈਡ ਹੋ ਚੁੱਕੀ ਦੀ ਏ। ਤੁਸੀ ਉੱਥੋ ਵੇਖੋ, ਵੇ ਕੇ ਵੀ ਘਰ ਬੈਠ ਬੈਠੇ ਵੀ ਕਰ ਸਕਦੇ ਹੋ। ਤਾਨੂੰ ਹਰ ਚੀਜ਼ ਮਿਲ ਰੀਏ।
ਹੂੰ, ਸਈ ਗੱਲ ਏ। ਅੱਜ ਕਲ ਫੋਨ ਚ ਕੀ ਕੁਛ ਨੀ ਮਿਲਦਾ। ਤਾਨੂੰ ਆਂਦੈ ਭੰਗੜਾ ਪਾਨਾ?
ਹਾਂਜੀ, ਮੈਂ ਪਾ ਲੈਨੀ ਆ, ਮੈਂ ਸਾਰਾ ਕੁਛ ਕਰ ਲੈਨੀ ਆ। ਮੈ ਤੇ ਕੋਈ ਕੰਮ ਤੋਂ ਪਿੱਛੇ ਨੀ ਰਈ।
ਮਲਟੀ-ਟੈਲੇਂਟਿਡ ਹੈਗੇ ਓ। ਪੰਜਾਬ ਦਾ ਨਾ ਇੱਕ ਬੈਨੀਫਿਟ ਹੁੰਦੈ ਬਚ ਬੱਚੇ ਆਪਨੇ ਕਲਚਰ ਬਹੁਤ ਜੁੜੇ ਹੁਨ। ਕਲਚਰ ਨਾਲ। ਐਸੀ ਗੱਲ ਨੀ ਏ।
ਤੁਸੀ ਏ‌, ਤੁਸੀ, ਆਪਨੇ ਉਦੀ ਮੈਰਿਜ ਦੀ ਵੀ, ਵੀਡੀਓ ਵੇਖ ਹੋਨੀ ਏ
ਹੂੰ-ਹੂੰ, ਨਹੀਂ ਦੇਖੀ ਅਜੇ ਵੀਡੀਓ ਨੀ ਆਈ ਪਰ ਮੈਂ ਤੁਹਾਨੂੰ ਡ ਡਾਂਸ ਕਰਦੇ ਵੇਖਿਆ।
ਪੜ੍ਹਾਈ, ਉੱਥੇ ਮੇਰੇ ਰਾ ਤੇ ਘਰ ਵਾਲਾ ਬਾਹਰ ਮੈਨ ਬਾਹ ਫ ਖਿੱਚ ਖਿੱਚ ਕੇ ਖਿੱਚ ਖਿੱਚ ਕੇ ਲ ਲਿਆ ਕੇ ਜਾਂਦਾਇਆ ਸੀ ਮਨ ਮੈਂ ਚੱਲ ਸਾੜੀ ਚ ਮੇਰੇ ਕੋਲ ਨੱਚਿਆ ਨੀ ਜਾ ਰਿਹਾ ਸੀ ਤਾਂ ਵੀ ਨਚਾਦੇ ਪਏ ਸੀ ਮੈਨੂੰ
ਆਹੋ ਨਹੀਂ ਤੁਸੀਂ ਸੋਹਣੇ ਵੀ ਬੜੇ ਲੱਗਦੇ ਪਏ ਸੀ। ਮੈਂ ਤਾਂ ਹੀ ਮੈਂ ਤੁਹਾਨੂੰ ਮੈਂ ਦੇਖਿਆ ਸੀ ਤੁਸੀਂ ਬਹੁਤ ਸੋਹਣਾ ਡਾਂਸ ਕਰ ਰਹੇ ਹੋ ਮੈਂ ਕਿਹਾ ਚਲੋ ਪੁੱਛਦੀ ਹਾਂ ਤੁਸੀਂ ਥੋੜ੍ਹਾ ਮੈਨੂੰ ਅਡਵਾਈਸ ਕਰਦੋਗੇ।
ਨਹੀਂ ਨਹੀਂ ਬੱਚੇ ਨੂੰ ਪੰਜਾਬੀ ਸੌਂਗ ਤੇ ਕਰਵਾਣਾ ਚਾਹੀਦਾ ਕਿਉਂਕਿ ਹਿੰਦੀ ਸੌਂਗ ਦੇ ਵਿੱਚ ਕੁਛ ਕੁਛ ਨਹੀਂ ਹੈ ਇੱਕ ਉਹਨਾਂ ਨੇ ਆਪਣੇ ਹਿਸਾਬ ਨਾਲ ਇਹਦੇ ਸਟੈਪ ਬਣਾ ਛੱਡੇ ਨੇ। ਬਟ ਅਸੀਂ ਪੰਜਾਬੀ ਦੇ ਕਰਾਂਗੇ ਨਾ ਪੰਜਾਬੀ ਚ ਬੱਚਿਆਂ ਨੂੰ ਥੋੜਾ ਭੰਗੜਾ ਸਟਾਈਲ ਨਾਲੇ ਇਹਦੀ ਇਹਨਾਂ ਦੀ ਜਿਹੜੀ ਜਿਹੜੀ ਇਹਨਾਂ ਜਿਹੜੇ ਕੱਪੜੇ ਹੁੰਦੇ ਆ ਇਹਨਾਂ ਦੇ ਜ਼ਿਆਦਾ ਦੂਸਰੇ ਉਹ ਨਹੀਂ ਹੁੰਦੇ। ਅ ਮਤਲਬ ਪੰਜਾਬੀ ਹੁੰਦੇ ਇਹਨਾਂ ਦੇ ਕੱਪੜੇ ਵਗੈਰਾ। ਇਹਨਾਂ ਨੂੰ ਧੋਤੀ ਕੁੜਤੀ ਤਾਂ ਚੁੰਨੀ ਸਲਵਾਰ ਸੂਟ ਇਹ ਚੀਜ਼ਾਂ ਚੱਲਦੀਆਂ ਨੇ।
ਹਾਂਜੀ ਹਾਂਜੀ। ਮੈਂ ਉਹੀ ਬਿਲਕੁਲ ਸਮਝ ਗਈ ਸਮਝ ਗਈ ਮੈਂ। ਮੈਂ ਉਹੀਓ ਦੇਖ ਰਹੀ ਸੀ ਮੈਂ ਕਿਹਾ ਚਲ ਮੈਂ ਪੁੱਛਦੀ ਹਾਂ। ਫਿਰ ਮੈਂ ਓਹੀ ਭੰਗੜੇ ਚ ਹੀ ਕਰਵਾ ਦਿੰਦੀ ਆ ਨਾ ਇਹਨੂੰ। ਡਾਂਸ ਇਹਦਾ ਪ੍ਰਿਪੇਅਰ ਕਰਾਉਂਦੀ ਆ। ਤੇ ਕੋਸਟਿਊਮ ਵਗੈਰਾ ਦਾ ਕੀ ਕਰਨਾ
ਕੋਸਟਿਊਮ ਤੇ ਸਕੂਲ ਵਾਲੇ ਪ੍ਰੋਵਾਈਡ ਕਰਦੇ ਨਾ। ਉਹ ਕਾਸਟਿਊਮ ਦੇ ਪੈਸੇ ਲੈ ਲੈਂਦੇ ਨੇ ਸਕੂਲੋਂ ਹੀ ਪ੍ਰੋਵਾਈਡ ਹੁੰਦੀ ਹੈ ਸਾਰਾ ਕੁਛ। ਜੋ ਉਹਨਾਂ ਨੇ ਅਸੈਸਰੀ ਵਗੈਰਾ ਡਾਲਣੀਆਂ ਵਾ। ਜੋ ਉਹਨਾਂ ਨੇ ਸਭ ਕੁਛ ਪਾਣਾ ਸਭ ਕੁਛ ਸਕੂਲ ਵਾਲੇ ਤੁਹਾਨੂੰ ਦੇਣਗੇ। ਤੁਸੀਂ ਸਿਰਫ ਪੇਮੈਂਟ ਕਰਨੀ ਹੁੰਦੀ ਉੱਥੇ। ਪੇਮੈਂਟ ਦੇ ਕੇ ਅਤੇ ਤੁਸੀਂ ਆਪਣੇ ਉਹਰ ਬੱਚੇ ਦੀ ਡਰੈੱਸ ਸਕੂਲ ਨੂੰ ਲੈਣੀ। ਕਿਉਂਕਿ ਉਹਨਾਂ ਨੇ ਉਹ ਸਾਰਾ ਸਕੂਲ ਚ ਆ ਕੇ ਉਹ ਬੱਚਿਆਂ ਦਾ ਜਿਹਨ੍ਹਾਂ ਨੇ ਜਿਹਨ੍ਹਾਂ ਨੇ ਡਰੈੱਸ ਦੇਣੀ ਹੁੰਦੀ। ਉਹ ਸਾਰਾ ਮੇਜਰਮੈਂਟ ਲਿਆ ਜਾਂਦੇ ਨੇ ਆ ਕੇ ਸਕੂਲ ਚ ਹੀ। ਬੱਚਿਆਂ ਦਾ ਕਿੰਨੀ ਨਾ ਕਿੰਨੀ ਲੈਂਥ ਹੈ ਸਾਰਾ ਦੇਖ ਕੇ ਲੈ ਜਾਂਦੇ ਨੇ ਉਹ। ਸਕੂਲ ਚ ਹੀ ਹਾਂ ਸਕੂਲ ਦੇ ਵਿੱਚ ਹੀ ਫਿਰ ਉਹ ਦੇ ਦਿੰਦੇ ਨੇ ਹਾਂ। ਤੁਸੀਂ ਦੇਖਿਆ ਹੋਏਗਾ ਤੁਸੀਂ ਆਏ ਸੀ ਇੱਕ ਵਾਰੀ ਮੇਰੀ ਮੈਂ ਤੁਹਾਨੂੰ ਆਪਣੀ ਗੁੜੀਆ ਦੇ ਫੰਕਸ਼ਨ ਤੇ ਲੈ ਕੇ ਗਈ ਸੀ। ਮੇਰੀ ਗੁੜੀਆ ਨੱਚ ਰਹੀ ਸੀ ਉੱਥੇ। ਉਹ ਡਰੈਸ ਉਹਨੂੰ ਸਕੂਲ ਵਾਲਿਆਂ ਨੇ ਪ੍ਰੋਵਾਈਡ ਕੀਤੀ ਹੋਈ ਸੀ।
ਅੱਛਾ ਇਹ ਤੇ ਫਿਰ ਨਾ ਵਧੀਆ ਹੈਗਾ। ਐਸਾ ਬੜਾ ਪਰੇਸ਼ਾਨ ਹੋਣਾ ਪੈਂਦਾ ਐ। ਕਿ ਬੱਚਿਆਂ ਦੇ ਡਰੈਸਿਸ ਵੀ ਖੁਦ ਅਰੇਂਜ ਕਰੋ। ਕਿਉਂਕਿ ਨਾ ਹਜੇੇ ਸਿਰਫ ਉਹ ਨੇ ਅਨਾਊਂਸਮੈਂਟ ਕੀਤੀ ਕਿ ਤੁਸੀਂ ਸਿਰਫ ਥੀਮ ਦੇਖ ਲੋ ਜਾਂ ਤੁਸੀਂ ਬੱਚੇ ਨੂੰ ਕੀ ਪਰਫੋਰਮ ਕਰਾਉਣਾ ਚਾਹੁੰਦੇ ਹੋ? ਉਹ ਦੱਸ ਦੋ ਬਾ ਫਿਰ ਅਸੀਂ ਕਰਾਂਗੇ। ਮੈਨੂੰ ਕੱਪੜਿਆਂ ਦਾ ਡਾਊਟ ਸੀਗਾ ਮੈਂ ਕਿਹਾ ਤੁਹਾਡੇ ਬੱਚੇ ਪੜ੍ਹਦੇ ਨੇ ਉਸ ਸਕੂਲ ਚ ਤੁਹਾਨੂੰ ਤੇ ਪਤਾ ਹੀ ਹੋਏਗਾ। ਕਿਉ ਕਿਸ ਤਰ੍ਹਾਂ ਬਈ ਦੇਖਦੇ ਬੱਚਿਆਂ ਨਾਲ।
ਨਹੀਂ ਨਹੀਂ ਬਸ ਸਕੂਲ ਵਾਲੇ ਉਹ ਕਰਦੇ ਨੇ ਪ੍ਰੋਵਾਈਡ ਉਹਦੀ ਟੈਂਸ਼ਨ ਨਹੀਂ ਆ ਉਹ ਸਕੂਲ ਚ ਸਾਰਾ ਮੇਜਰਮੈਂਟ ਵਗੈਰਾ ਲੈ ਕੇ ਜਾਂਦੇ ਨੇ। ਸਭ ਨਾਪ ਦੀ ਪੂਰੀ ਡਰੈਸ ਬਣਾ ਕੇ ਤੁਹਾਨੂੰ ਦੇ ਕੇ ਜਾਣਗੇ। ਸਕੂਲ ਦੇ ਵਿੱਚ ਹੀ ਆ ਜਾਏਗੀ ਫੇਰ ਬੱਚਿਆਂ ਨੂੰ ਇਹ ਫੰਕਸ਼ਨ ਤੋਂ ਇੱਕ ਦਿਨ ਦੋ ਦਿਨ ਪਹਿਲੇ ਹੀ ਦੇ ਦੇਣਗੇ ਕਿ ਆਪਣੇ ਘਰ ਪਾ ਕੇ ਪਗੜੀ ਕਿਸ ਤਰ੍ਹਾਂ ਬੰਨੀਓ ਉਹ ਟਰਾਈ ਮਾਰ ਲਓ ਕਿ ਪਗੜੀ ਵਗੈਰਾ ਬੰਨਣੀ ਨੀ ਆਂਦੀ ਨਾ ਫਿਰ ਪਗੜੀ ਵਗੈਰਾ ਘਰੋਂ ਬਣਵਾਣੀ ਪੈਂਦੀ ਹੈ ਸਕੂਲ ਚੋਂ ਕਿੰਨੇ ਕਿਹੜੇ ਬੰਦੇ ਉਹ ਨੂੰ ਨਹੀਂ
ਉੱਥੇ ਤੇ ਇੰਨੇ ਬੱਚੇ ਵੀ ਉੱਥੇ ਹੈ। ਵੀ ਹੈ ਕੋਈ ਪਗੜੀ ਬੰਨ੍ਹਣ ਵਾਸਤੇ ਯਾਨੀ ਉਹ ਵੀ ਨੀ ਪਤਾ ਹੈਗਾ।
ਹਾਂ ਫਿਰ ਉਹ ਘਰੋਂ ਬਣਵਾ ਦੋ ਹਾਂ ਨਹੀਂ ਜਿਹੜੀ ਉਹ ਅਤੁਰਲਿਆਂ ਵਾਲੀ ਬੰਨਦੇ ਨੇ ਅੱਗੇ ਕਰਕੇ ਉਹ ਚੀਜ਼ ਵੀ ਬਣਵਾਣੀ ਪੈਂਦੀ ਹੈ ਨਾ। ਤੇ ਉਹ ਚੀਜ਼ ਫੇਰ ਜਿਹਨੂੰ ਆਂਦੀ ਹੋਏਗੀ ਉਹ ਬੰਨ ਜਾਂ ਫਿਰ ਉਹਦੀ ਮੇਰੇ ਖਿਆਲ ਚ ਵੱਖਰੀ ਤੋਂ ਹੀ ਇੱਕ ਪਾ
ਇੱਕ ਨਾ ਹਾਂ ਇੱਕ ਸ਼ੋ ਇੱਕ ਸ਼ੋਪ ਵੀ ਹੈਗੀ ਆ। ਉੱਥੇ ਨਾ ਇੱਕ ਮੁੰਡਾ ਬੜੀ ਛੋਟੀ ਜੀ ਏੇਂਜ ਦਾ ਉਹ ਪੱਗਾ ਬਣਦਾ ਹੈਗਾ ਸਾਰਿਆਂ। ਉਹ ਉਹਦੇ ਨਾਲ ਗੱਲ ਕਰਾਂਗੇ ਕਿ ਪਤਾ ਤੁਹਾਨੂੰ ਆਉਂਦੀ ਹੋਏ ਤੁਰਲੇ ਵਾਲੀ ਪੱਗ। ਬੰਨਣੀ ਫੇਰ ਉਹਦੇ ਕੋਲੋਂ ਬਣਵਾ ਲਾਂਗੇ।
ਤੇ ਹਰ ਚੀਜ਼ ਸੋਕਸ ਵਗੈਰਾ ਵਾਈਟ ਕਲਰ ਦੀਆਂ ਸੋਕਸ ਪੈਰਾਂ ਦੇ ਵਿੱਚ ਪਾਣ ਵਾਸਤੇ ਹਰ ਚੀਜ਼ ਮਿਲਦੀ।
ਹਰ ਚੀਜ਼ ਮਿਲ ਜਾਂਦੀ ਹੋਣੀ ਐ ਨਾ ਕੋਈ ਨੀ ਫੇਰ ਮੈਂ ਉਹੀਓ ਕਰਾਉਂਦੀ ਹਾਂ ਮੈਂ ਭੰਗੜੇ ਵਾਸਤੇ ਨਾ ਉਹਨੂੰ ਆਂਦੇ ਤੇ ਹੈ ਭੰਗੜਾ ਪਾਉਣਾ ਪਰ ਫੇਰ ਵੀ ਇੱਕ ਹੁੰਦਾ ਨਾ ਬਿਲਕੁਲ ਪ੍ਰੋਫੈਸ਼ਨਲੀ ਪਾਉਣਾ ਸਹੀ ਲੱਗਿਆ ਕਿਸੇ ਗਾਣੇ ਉੱਪਰ ਐ ਮੈਂ ਨਾ ਹਨੂੰ ਫ ਭੇਜਦੇ ਹਾਂ ਕਿਸੇ ਕਲਾਸ
ਹਾਂ ਕਲਾਸ ਦੀ ਤੁਸੀਂ ਬੜੀ ਸਾਰੀਆਂ ਅਕੈਡਮੀਜ਼ ਖੋਲ ਗਈਆਂ ਤੁਸੀਂ ਉੱਥੇ ਇਹਨਾਂ ਨੂੰ ਪੁੱਛ ਲੋ ਅੱਜ ਕੱਲ ਤੇ ਵੈਸੇ ਹੀ ਸਾਡੇ ਆ ਹੁਣ ਗਲੀ ਦੇ ਵਿੱਚ ਇੱਕ ਲੜਕਾ ਹੈ ਉਹਦੀ ਮੰਮੀ ਨੂੰ ਸ਼ੌਂਕ ਹੀ ਕਿ ਘਰ ਬ ਬੱਚਾ ਤੰਗ ਕਰਦਾ ਪਿਆ ਤੇ ਮੈਂ ਕੀ ਕਰਾਂ ਉਹਨਾਂ ਨੇ ਮਤਲਬ ਇੱਕ ਘੰਟੇ ਵਾਸਤੇ ਉਹਨੂੰ ਡਾਂਸ ਕਲਾਸ ਚ ਲਗਾਇਆ ਵਾ। ਮਤਲਬ ਹਰ ਤਰ੍ਹਾਂ ਦਾ ਡਾਂਸ ਕਰਾ ਰਹੇ ਉਹਨੂੰ ਮਤਲਬ ਇੰਗਲਿਸ਼ ਸੌਂਗ ਵੀ ਪੰਜਾਬੀ ਵੀ ਹਿੰਦੀ ਵੀ ਤਿੰਨੋ ਸੌਂਗਾਂ ਚ ਉਹਨੂੰ ਡਾਂਸ ਕਰਵਾਉਂਦੇ ਵ ਕਿ ਹਾਂ ਜਦੋਂ ਕੱਲ ਨੂੰ ਬੱਚਾ ਕੋਈ ਡਾਂਸ ਕਰਨੂੰ
ਉਹੀਓ ਨਾ ਬੈਠੇ ਤੇ ਦਿਮਾਗ ਖ਼ਰਾਬ ਹੁੰਦਾ ਚਲੋ ਮਾਵਾਂ ਨੇ ਲਗਾ ਦਿੱਤਾ ਕਿ
ਹਾਂ ਹਾਂ ਹਾਂ ਤੇ ਉਹ ਤਿਨੋ ਤਰ੍ਹਾਂ ਦੇ ਡਾਂਸ ਸਿੱਖ ਕੇ ਆਂਦਾ ਘੰਟੇ ਦੀ ਪੂਰੀ ਕਲਾਸ ਹੁੰਦੀ ਹੈ। ਪੂਰੀ ਤੇ ਮੈਂ ਪਰਸੋਂ ਚੋਥ ਮੈਨੂੰ ਕਹਿੰਦੀ ਵੀ ਮੈਂ ਕਿਹਾ ਸਿੱਖ ਲਿਆ ਡਾਂਸ ਕਹਿੰਦਾ ਹਾਂ ਇਕ ਗਾਣੇ ਪੇ ਮੁਜੇ ਆ ਵੀ ਗਿਆ ਮੈਂ ਕਿਹਾ ਮੁਝੇ ਕਰਕੇ ਦਿਖਾਈਓ ਕਹਿੰਦਾ ਮੇਰੇ ਨਾ ਆਪਣੇ ਜਨਮਦਨ ਪੇ ਕਰੂੰਗਾ ਅਬ ਯੇ ਦੋ ਤਿੰਨ ਦਿਨ ਬਾਅਦ ਉਸ ਜਨਮਦਿਨ ਹੈ। ਅਬ ਕਰਕੇ ਦਿਖਾਏਗਾ। ਹਾਂ ਬਸ ਸਾਹਮਣੇ ਭ ਹੈਗਾ ਭਾਬੀ ਦਾ ਹੀ ਲੜਕਾ ਤੇ ਮਤਲਬ ਉਹਦਾ ਵ ਨਾ ਨਾਈਨਟੀਨ ਨੂੰ ਤੇ ਉਹਹਨੇ ਹੁਣ ਆਪਣੇ ਜਨਮ ਦਿਨ ਤੇ ਕਰਕੇ ਦਿਖਾਏਗਾ।
ਕੋਈ ਨੀ ਕੋਈ ਨੀ ਵਧੀਆ ਮੈਨੂੰ ਤੁਸੀ ਦੱਸਣਾ ਨਾ ਕੀ ਨਾਮ ਹੈ। ਉਹ ਦੀ ਮੈਨੂੰ ਦੱਸਣਾ ਕਿ ਕਿਹੜੇ ਇੰਸਟੀਚਿਊਟ ਜਾਂਦਾ ਵ ਸਿੱਖਣ ਨੂੰ
ਹਾਂ ਮੈਂ ਨਾ ਉਹਨੂੰ ਸਵੇਰੇ- ਸਵੇਰੇ ਮੋਰਨਿੰਗ ਦੇ ਵਿੱਚ ਭਾਬੀ ਜੀ ਨੂੰ ਪੁੱਛਾਂਗੀ ਕਿ ਕਿਹੜੇ ਇੰਸਟੀਚਿਊਟ ਚ ਪਾਇਆ ਤੁਸੀ ਤੇ ਮੈਨੂੰ ਦੱਸਿਓ ਜ਼ਰਾ
ਆਹੋ ਮੈਂ ਵੀਥੇ ਭੇਜਾਂਗੀ ਚਲੋ ਸਾਥ ਵੀ ਹੋ
ਹਾਂਜੀ- ਹਾਂਜੀ -ਹਾਂਜੀ ਚਲੋ ਫਿਰ ਮੈਂ ਸਵੇਰੇ ਪੁੱਛ ਕੇ ਦੱਸਾਂਗੇ ਤੁਹਾਨੂੰ ਠੀਕ ਹੈ। ਓਕੇ ਸਤਿ ਸ਼੍ਰੀ ਅਕਾਲ ਜੀ।